ਹੈਲੋ,
ਹਾਂਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ- ਚਾਲ ਠੀਕ ਹੋ।
ਹਾਂਜੀ, ਠੀਕ ਆ। ਵਧੀਆ ਤੁਸੀਂ ਸੁਣਾਓ?
ਬਸ ਵਧੀਆ। ਤੂੰ ਸੁਣਾ ਯਾਰ ਕੀ ਚੱਲਦਾ ਹੈ।
ਬਸ ਵਧੀਆ। ਬੈਠਾ ਸੀਗਾ।
ਹਾਂ, ਵਧੀਆ ਯਾਰ ਤੂੰ ਇੱਕ ਚੀਜ਼ ਦਾ ਧਿਆਨ ਦਿੱਤਾ ਹੈ।
ਕੀ।
ਵੀ ਅੱਜ ਕਲ ਫਾਸਟ ਫੂਡ ਵਾਲੀ ਦੁਕਾਨਾਂ ਤੇ ਕਿੰਨੀ ਭੀੜ ਹੁੰਦੀ ਹੈ।
ਹਾਂ-ਹਾਂ ਇਹ ਗੱਲ ਤੇ ਹੈ। ਮੈਂ ਤਾਂ ਇਹ ਗੱਲ ਤੇ ਗੌਰ ਕੀਤੀ। ਤਾਂ ਕਿ ਕਾਫ਼ੀ ਲੋਕ ਫਾਸਟ ਫੂਡ ਖਾਣਾ ਪਸੰਦ ਕਰਦੇ ਨੇ।
ਹਾਂ, ਖਾਸ ਕਰਕੇ ਨੌਜਵਾਨ।
ਹਾਂਜੀ-ਹਾਂਜੀ ਉਹੀ ਨਾ
ਵੈਸੇ ਤੇਰਾ ਮਨਪਸੰਦ ਫਾਸਟ ਫੂਡ ਕਿਹੜਾ ਹੈ
ਮੈਨੂੰ-ਮੈਨੂੰ ਵੀ ਬਰਗਰ ਪਸੰਦ ਹੈ ਪਰ ਮੈਂ ਬਹੁਤ ਘੱਟ ਖਾਂਦਾ ਮੈਂ ਜਿਆਦਾਤਰ ਘਰ ਦਾ ਖਾਣਾ ਹੀ ਖਾਂਦਾ।
ਅੱਛਾ। ਤੂੰ ਇਣਾ ਘੱਟ ਕਿਞੇ ਖਾਣਾ।
ਸਵਾਦ ਮੈਨੂੰ ਇਹ ਹੁੰਦਾ ਹੈ ਕਿਸ ਕਾ ਸਵਾਦ ਤੇ ਚੰਗਾ ਹੁੰਦਾ। ਫਿਰ ਮੈਂ ਸੋਚਦਾ ਸਿਹਤ ਵਾਸਤੇ ਸਿਹਤ ਵੀ ਜਰੂਰੀ ਹੈ। ਅਸੀਂ ਜੇ ਰੋਜ਼ ਫਾਸਟ ਫੂਡ ਖਾਵਾਂਗੇ। ਤਾਂ ਸਰੀਰ ਦੇ ਉੱਤੇ ਬੁਰਾ ਅਸਰ ਪੈਂਦਾ ਹੈ।
ਹਾਂ, ਇਹ ਤਾਂ ਹੈ। ਜਿਵੇਂ ਅੱਜ ਕੱਲ ਨੌਜਵਾਨ ਕਾਫੀ ਬੀ ਪੀਜ਼ਾ, ਬਰਗਰ ਰ ਮੋਮੋਸ ਇਹੀ ਸਭ ਖਾਂਦੇ ਰਹਿੰਦੇ ਨੇ, ਘਰ ਦਾ ਖਾਣਾ ਤਾਂ ਭੁੱਲ ਹੀ ਗਏ ਨੇ ਉਹ।
ਹਾਂਜੀ- ਹਾਂਜੀ ਮੇਰੀ ਮੰਮੀ ਵੀ ਕਹਿੰਦੀ ਆ। ਕੀ ਘਰ ਦਾ ਖਾਣਾ ਸਭ ਤੋਂ ਵਧੀਆ।
ਹਾਂ ਬਿਲਕੁਲ ਘਰ ਦੇ ਖਾਣੇ ਵਿੱਚ ਆਪਾਂ ਨੂੰ ਪੌਸ਼ਟਿਕ ਤੱਤ ਬਹੁਤ ਮਿਲਦੇ ਆ ਜਿਵੇਂ ਦਾਲ ਸਬਜ਼ੀ ਰੋਟੀ ਦਹੀਂ ਤੇ ਸਲਾਦ ਜਿਹੜੇ ਸ਼ਰੀਰ ਨੂੰ ਤਾਕਤ ਦਿੰਦੇ ਨੇ
ਹਾਂਜੀ ਕਈ ਵਾਰ ਜਦੋਂ ਦੋਸਤਾਂ ਨਾਲ ਬਾਹਰ ਜਾਂਦੇ ਹਾਂ ਤਾਂ ਫੇਿਰ ਫਾਸਟ ਫੂਡ ਖਾਣ ਦਾ ਮਨ ਕਰਦਾ ਤੇ ਉਦੋਂ ਖਾ ਲਈ ਦਾ ਵਾ
ਹਾਂ ਵੈਸੇ ਕਦੇ ਕਦੇ ਖਾਂਸ ਤਾਂ ਕੋਈ ਬੁਰਾਈ ਨਹੀਂ ਪਰ ਇਹਨੂੰ ਆਪਾਂ ਬੁਰਾਈ ਨੂੰ ਰੋਜ਼ ਆਦਤ ਸੀ ਨਾ ਬਦਨ ਲਈਏ ਉਦੋਂ ਤੱਕ ਠੀਕ ਹੈ ਜੇ ਆਦਤ ਬਣ ਜਾਏ ਤਾਂ ਉਦੋਂ ਖਰਾਬ ਕਰਦੀ ਹੈ
ਹਮ-ਹਮ ਸਹੀ ਕਿਹਾ ਅੱਜ ਕੱਲ੍ਹ ਤਾਂ ਸਕੂਲਾਂ ਦੇ ਬਾਹਰ ਵੀ ਫਾਸਟ ਫੂਡਾਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਬਚ ਚਿਹਾ ਰੋਜ਼ ਕੁੱਝ ਨਾ ਕੁੱਝ ਖਾਂਦੇ ਹੀ ਰਹਿੰਦੇ ਆ
ਹਾਂ ਕਈ ਬੱਚੇ ਤਾਂ ਟਿਫਿਨ ਹੀ ਲੈ ਕੇ ਨਹੀਂ ਆਂਦੇ ਬਾਹਰੋਂ ਹੀ ਖਾਂਦੇ ਨੇ ਕਿ ਚੱਲ ਟਿਫਨ ਕੀ ਰੋਟੀ ਠੰਡੀ ਹੋ ਜਾਂਦੀ ਹੈ ਕਿ ਆਪਾਂ ਕੰਟੀਨ ਚੋਂ ਹੀ ਖਾ ਲਾਂਗੇ ਜਾਂ ਬਾਹਰੋਂ ਬਰਗਰ ਪੀਜ਼ਾ ਕੁਛ ਖਾ ਲਾਂਗੇ
ਹਮ-ਹਮ ਮੈਂ ਵੀ ਪਹਿਲਾਂ ਹਫ਼ਤੇ ਵਿੱਚ ਤਿੰਨ ਚਾਰ ਵਾਰ ਫਾਸਟ ਫੂਡ ਖਾ ਲੈਂਦਾ ਸੀ ਅ ਪਰ ਮੈਂ ਹੁਣ ਇਹਨੂੰ ਬਹੁਤ ਘਟਾ ਦਿੱਤਾ ਹੋਇਆ
ਹਾਂ-ਹਾਂ ਠੀਕ ਹੈ ਯਾਰ ਨਾਲੇ ਮਤਲਬ ਆਪਣੀ ਸਿਹਤ ਨੀ ਖ਼ਰਾਬ ਹੁੰਦੀ ਤੇ ਆਪਣੇ ਪੈਸੇ ਵੀ ਤਾਂ ਕਿੰਨੇ ਵੱਧ ਗਏ ਹਨ
ਹਾਂ-ਹਾਂ ਪਹਿਲਾਂ ਮੈਨੂੰ ਅਕਸਰ ਪੇਟ ਭਰਾ-ਭਰਾ ਲੱਗਦਾ ਸੀਗਾ ਆਲਸ ਆਉਂਦਾ ਸੀ ਹੁਣ ਮੈਂ ਹਲਕਾ ਮਹਿਸੂਸ ਕਰਦੀ ਹਾਂ ਤੇ ਪੜ੍ਹਾਈ ਵਿੱਚ ਵੀ ਧਿਆਨ ਲੱਗਿਆ ਰਹਿੰਦਾ ਮੇਰਾ
ਹਾਂ ਯਾਰ ਸਭ ਤੋਂ ਵੱਡੇ ਫਾਇਦੇ ਤਾਂ ਇਹੀ ਨੇ ਚੰਗੀ ਖੁਰਾਕ ਦਾ ਸਾਡੀ ਸਿਹਤ ਤੇ ਹੀ ਫਰਕ ਪੈਂਦਾ ਸਾਡੀ ਸੋਚ ਤੇ ਸਾਡੇ ਕੰਮ ਕਰਨ ਦੀ ਤਾ ਕਰਕੇ ਉਹ ਇਹਦਾ ਹੀ ਇਹਦਾ ਹੀ ਮੇਨ ਫਰਕ ਪੈਂਦਾ ਹੋ ਤਾਂ ਕਿਸੇ ਚੀਜ਼ ਆਪਣੇ ਖਾਣ ਪੀਣ ਦਾ ਹੀ ਮੇਨ ਰੋਲ ਆ ਆਪਣੇ ਸਰੀਰਕ ਤੇ ਜੇ ਆਪਾਂ ਚੰਗਾ ਨਹੀਂ ਖਾਵਾਂਗੇ ਤਾਂ ਆਪਾਂ ਚੰਗਾ ਸੋਚ ਨਹੀਂ ਸਕਦੇ
ਹਾਂ-ਹਾਂ ਇਹ ਗੱਲ ਤੇ ਚੱਲ ਤੂੰ ਮੈਨੂੰ ਇੱਕ ਗੱਲ ਦੱਸ ਲੋਕਾਂ ਨੂੰ ਫਾਸਟ ਫੂਡ ਇੰਨਾ ਕਿਉਂ ਪਸੰਦ ਆਉਦਾ
ਮੇਰੇ ਖਿਆਲ ਚ ਇਹਦੇ ਅਹ ਕਾਫ਼ੀ ਕਾਰਨ ਨੇ ਮੈਨੂੰ ਤਾਂ ਸ਼ਾਇਦ ਤਿੰਨ ਵੱਡੇ ਕਾਰਨ ਨੇ ਇਹ ਚੀਜ਼ਾਂ ਇੱਕ ਤਾਂ ਜਲਦੀ ਮਿਲ ਜਾਂਦੀਆਂ ਨੇ ਇਹ ਮਸਾਲੇ ਵਗੈਰਾ ਪਾ ਕੇ ਜ਼ਿਆਦਾ ਸਆਦ ਬਣਾਉਂਦੇ ਨੇ ਅਤੇ ਇਹਨਾਂ 'ਚ ਕਿਸਮਾਂ ਬਹੁਤ ਆ ਗਈਆਂ ਅੱਜ ਕੱਲ੍ਹ
ਹਾਂ ਅਤੇ ਅੱਜ ਕੱਲ੍ਹ ਤਾਂ ਹਰ ਐਪ ਤੋਂ ਵੀ ਘਰ ਬੈਠੇ ਅਸੀਂ ਮੰਗਵਾ ਸਕਦੇ ਹਾਂ
ਹਾਂ ਅੱਜ ਦੇ ਟਾਈਮ ਤਾਂ ਬਾਹਰ ਜਾਣ ਦੀ ਲੋੜ ਨਹੀਂ ਪੰਜ ਮਿੰਟ ਵਿੱਚ ਤੁਹਾਨੂੰ ਬਣਿਆ ਬਣਾਇਆ ਖਾਣਾ ਘਰ ਫੜਾ ਦਿੰਦੇ ਨੇ ਤੇ ਇਹੀ ਗੱਲ ਦਾ ਲੋਕ ਫੈਦਾ ਚੁੱਕਦੇ ਨੇ ਕਿ ਸਾਨੂੰ ਮਿਹਨਤ ਨਹੀਂ ਕਰਨੀ ਪਊਗੀ ਚੱਲ ਆਪਾਂ ਬੈਠਦੇ ਬੈਠੀ ਘਰੇ ਖਾਣਾ ਖਾ ਲੈਂਦੇ ਹਾਂ
ਹਮ ਇਹ ਤੇ ਬਿਲਕੁਲ ਠੀਕ ਗੱਲ ਆ ਤੇ ਹੋਰ ਤੈਨੂੰ ਕੀ ਲੱਗਦਾ ਵਾ ਕਿ ਕਿੱਥੋਂ ਦਾ ਫਾਸਟ ਫੂਡ ਖਾਣਾ ਜ਼ਿਆਦਾ ਸਿਹਤ ਨੂੰ ਨੁਕਸਾਨਦਾਇਕ ਇੱਕ ਦਿਨ ਦਾ
ਫਾਸਟ ਫੂਡ ਤਾਂ ਵੈਸੇ ਖਾਣਾ ਤਾਂ ਆਪਾਂ ਨੂੰ ਕਿਤੇ ਵੀ ਨਹੀਂ ਚਾਹੀਦਾ ਇਹ ਹੈਗਾ ਤਾਂ ਆਪਾਂ ਇਹ ਨੀ ਕਹਿ ਸਕਦੇ ਕਿ ਜਿਹੜੀ ਵੱਡੀ ਦੁਕਾਨ ਆ ਉੱਥੇ ਵਧੀਆ ਫਾਸਟ ਫੂਡ ਮਿਲਦਾ ਰੇਹੜੀਆਂ ਤੇ ਬਗਾਰ ਮਿਲਦਾ ਇੱਦਾਂ ਤਾਂ ਆਪਾਂ ਕਹਿ ਨਹੀਂ ਸਕਦੇ ਉਦੋਂ ਥੋੜ੍ਹਾ ਜਿਹਾ ਸਫ਼ਾਈ ਦਾ ਫ਼ਰਕ ਪੈ ਜਾਂਦਾ ਰੇਹੜੀਆਂ 'ਤੇ ਜਮ੍ਹਾਂ ਘੱਟ ਸਫਾਈ ਹੁੰਦੀ ਆ ਤਾਂ ਵਧੀਆ ਰੈਸਟੋਰੈਂਟਾਂ ਤੇਤੇ ਵੱਧ ਸਫਾਈ ਮਿਲ ਜਾਂਦੀ ਹੈ ਜੀ ਆਪਾਂ ਖਾਣਾ ਤਾਂ ਆਪਾਂ ਕਿਤੇ ਸਾਫ਼ ਸੁਥਰੇ ਤਰੀਕੇ ਨਾਲ ਜੱਥੇ ਬਣਿਆ ਹੋਵੇ ਆਪਾਂ ਉੱਥੇ ਹੀ ਖਾ ਸਕਦੇ ਹਾਂ
ਹਮ ਹਮ ਮੈਨੂੰ ਲੱਗਦਾ ਇਸ ਬਾਰੇ ਆਪਣੇ ਦੋਸਤਾਂ ਨੂੰ ਮਤਲਬ ਸਾਨੂੰ ਆਪਣੇ ਦਾ ਦੋਸਤ ਜਿਹੜੇ ਹੈਗੇ ਵੀ ਨਾ ਉਹ ਸੁਣਾ ਚਾਹੀਦਾ ਕਿ ਹਾਂ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਵਧੀਆ ਸਾਫ ਸੁਥਰਾ ਜਿਹੜਾ ਫਾਸਟ ਫੂਡ ਹੈ ਜੇ ਕਿਤੇ ਬਾਹਰ ਘੁੰਮਣ ਜਾਂਦੇ ਆ ਤਾਂ ਤੁ ਹੀ ਖਾਓ ਕਿਉਂਕਿ ਇਹਦੇ-ਇਹਦੇ ਇਸ ਵਾਸਤੇ ਜਾਗਰੂਕਤਾ ਲੋਕਾਂ ਦੇ ਵਿੱਚ ਲਿਆਉਣੀ ਬਹੁਤ ਜ਼ਰੂਰੀ ਆ
ਹਾਂ ਸਾਫ਼ ਸੁਥਰੇ ਤਰੀਕੇ ਨਾਲ ਬਣਿਆ ਹੋਵੇ ਸਾਫ਼ ਸੁਥਰੇ ਤਰੀਕੇ ਨਾਲ ਖਾਧਾ ਹੋਵੇ ਸਹੀ ਮਾਤਰਾ ਚ ਖਾਧਾ ਹੋਵੇ ਕਦੇ ਕਦੇ ਖਾਧਾ ਤਾਂ ਇਹ ਤਾਂ ਮੈਨੂੰ ਲੱਗਦਾ ਕਿਉਂਕਿ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਤਾਂ ਇਹ ਆਪਾਂ ਨੂੰ ਸੋਚ ਸਮਝ ਕੇ ਖਾਣਾ ਚਾਹੀਦਾ
ਹੂੰ ਹਮ ਹੂੰ ਹਮ ਹਮ ਹਾਂਜੀ ਹਾਂਜੀ ਹਮ
ਹੈਲੋ
ਹੈਲੋ ਹੈਲੋ
ਹਾਂਜੀ
ਹਾਂਜੀ ਹੋਰ
ਆਂ ਕਿਤੇ ਨੂੰ ਯਾਦ ਐ ਜਦੋਂ ਅਸੀਂ ਪਿਛਲੇ ਮਹੀਨੇ ਸ਼ਹਿਰ ਗਏ ਸੀ
ਹਾਂਜੀ ਹਾਂਜੀ
ਹਾਂ ਜੇਦੋਂ ਆਪਾਂ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਸੀ ਤਾਂ ਆਪਾਂ ਉੱਥੇ ਕਿਆ ਮੈਂ ਕਿਹਾ ਚੱਲ ਪਿਜ਼ਾ ਈ ਖਾ ਲੈਂਨੇ ਆਂ ਅਤੇ ਪੀਜ਼ਯਾਂ ਨਾਲ ਆਪਾਂ ਕੋਲਡ ਡਰਿੰਕ ਵੀ ਮੰਗਵਾਈ ਸੀ
ਹਾਂਜੀ ਹਾਂਜੀ ਹਾਂ ਮੈਨੂੰ ਯਾਦ ਐ ਉਸ ਸਮੇਂ ਅਸੀਂ ਵਾਹਵਾ ਆਨੰਦ ਮਾਣਿਆ ਸੀਗਾ ਭੋਜਨ ਦਾ ਵੀ
ਹਾਂਜੀ ਹਾਂਜੀ ਮਲਬ ਇਹ ਦੋਸਤਾਂ ਨਾਲ ਕਦੇ ਕਦੇ ਖਾਦਾ ਤਾਂ ਠੀਕ ਰਹਿੰਦਾ ਪਰ ਆਪਾਂ ਰੋਜ਼ ਦੀ ਆਦਤ ਮੰਗੂ ਨੀ ਇਹਨੂੰ ਕਰ ਸਕਦੇ ਵੀ ਆਪਾਂ ਰੋਜ਼ ਹੀ ਚਲੋ ਬਾਹਰ ਖਾਨ ਚੱਲਦੇ ਹਾਂ ਮਿਲ ਕੇ ਇਕੱਠੇ ਹੋ ਕੇ ਮੈਨੂੰ ਇਹ ਠੀਕ ਨੀ ਲੱਗਦਾ।
ਹਮ ਏ ਇਹ ਤੇ ਗੱਲ ਆਮ ਐ ਅਸੀਂ ਬਹੁਤ ਸਾਰੇ ਫਾਸਟ ਫੂਡ ਵਿੱਚ ਜਿਵੇਂ ਮਲਬ ਤੁਹਾਨੂੰ ਪਤਾ ਕਿ ਹਾਂ ਰੋਜ਼ ਨਹੀਂ ਖਾਣਾ ਚਾਹੀਦਾ ਕਿਉਂਕਿ ਫਾਸਟ ਫੂਡ ਵਿੱਚ ਨਮਕ ਮਸਾਲੇ ਬਹੁਤ ਜ਼ਿਆਦਾ ਤੇਜ਼ ਹੁੰਦੇ ਹਨ
ਹਾਂ ਫਿਰ ਵੀ ਲੋਕ ਵਾਰ ਵਾਰ ਉਹੀ ਖਾਣਾ ਖਾਣਾ ਮੈਨੂੰ ਲੱਗਦਾ ਕਿਉਂ ਪਸੰਦ ਕਰਦੇ ਨੇ ਥੋਨੂੰ - ਕੀ ਲੱਗਦਾ ਕਿਉਂ ਪਸੰਦ ਕਰਦੇ ਨੇ
ਕਿਉਂਕਿ ਉਸਦਾ ਸਵਾਦ ਅਏ ਜਿਹਾ ਹੁੰਦਾ ਕਿ ਲੋਕਾਂ ਨੂੰ ਵਾਰ ਵਾਰ ਖਾਣ ਦਾ ਮਨ ਕਰਦਾ ਇਸ ਤੋਂ ਇਲਾਵਾ ਹਰ ਜਗ੍ਹਾ ਤੇ ਆਸਾਨੀ ਨਾਲ ਵੀ ਮਿਲ ਜਾਂਦਾ ਹੈ ਤੇ ਤੁਹਾਨੂੰ ਪਤਾ ਹੀ ਹੈ
ਹਾਂ ਅੱਜ ਕੱਲ੍ਹ ਤਾਂ ਹਰ ਗਲੀ ਮਹੱਲੇਵਾਰ ਮੈਨੂੰ ਲੱਗਦਾ ਬਰਗਰ ਮੋਮੋਸ ਦੀ ਦੁਕਾਨ ਤਾਂ ਹੁੰਦੀ ਉਹ ਹੁੰਦੀ ਹੈ
ਹਮ ਹਮ ਤੇ ਛੋਟ ਸੋਸ਼ਲ ਮੀਡੀਆ ਤੇ ਫਾਸਟ ਫੂਡ ਦੀਆਂ ਮਲਬ ਵੀਡੀਓ ਦੇਖ ਕੇ ਲੋਕਾਂ ਦੇ ਮਨ ਵਿੱਚ ਆਉਂਦਾ ਵਾ ਕੀ ਹਾਏ ਆ ਕਿਵੇਂ ਦਾ ਹੋਊਗਾ ਅਸੀਂ ਵੀ ਇਹਨੂੰ ਖਾ ਕੇ ਵੇਖੀਏ ਲੋਕਾਂ ਦੀ ਦਿਲਚਸਪੀ ਵੱਧ ਜਾਂਦੀ ਆ ਕਿ ਉਹ ਕਿਉਂਕਿ ਉਹ ਵੇਖਣ ਨੂੰ ਇੱਕ ਤੇ ਓਦਾਂ ਈ ਵੱਖਰਾ ਜਿਹਾ ਲੱਗਦਾ ਉਹ ਤੋਂ ਵੇਖ ਕੇ ਵੀ ਉਹ ਇਹ ਹੁੰਦਾ ਕਿ ਹਾਂ ਅਸੀਂ ਕਰੀਏ ਕੋਸ਼ਿਸ਼ ਕਰੀਏ ਵੇ ਖੀਏ ਕਿਵੇਂ ਦਾ ਸਵਾਦ ਆ ਇਹਦਾ ਕਿਉਂਕਿ ਵੇਖੋ ਅਸੀਂ ਜਿੱਦਾਂ ਹੁਨ ਰੋਜ਼ ਘਰ ਦੀ ਰੋਟੀ ਦ ਖਾਂਦੇ ਹਾਂ ਘਰ ਦੀ ਰੋਟੀ ਖਾ ਖਾ ਕੇ ਹਾਨੂੰ ਇਹ ਹੁੰਦਾ ਵਾ ਕਿ ਚਲੋ ਇਹ ਤੇ ਹੁਣ ਅਹੀ ਰੋਜ਼ ਹੀ ਖਾਂਨੇ ਤਾ ਅਸੀਂ ਕੁਛ ਨਵਾਂ ਵੱਖਰਾ ਟਰਾਈ ਕਰੀਏ
ਹਾਂ ਐਵੇ ਹੁੰਦਾ ਹੁਣ ਜਿਵੇਂ ਆਪਾਂ ਗੱਲਾਂ ਕਰਦੇ ਕਰਦੇ ਮੇਰਾ ਵੀ ਮਨ ਕਰਿਆ ਕਿ ਆਪਾ ਬਾਹਰੋ ਖਾਈਏ ਤੇ ਵੀਡੀਓਆ ਦੇਖਿਆ ਤਾਂ ਹੋਰ ਮਨ ਕਰ ਆਉਂਦਾ ਐ ਹੁਣ ਤਾਂ ਸਿ ਸਿਰਫ ਕਈ ਲੱਗਦਾ ਕਿ ਆਪਾਂ ਖਾਈਏ ਪਰ ਵੀਡੀਓ ਦੇਖ ਕੇ ਤਾਂ ਲੱਗਦਾ ਕਿ ਇਹ ਮੈਂ ਵੀ ਖਾ ਕੇ ਆਵਾਂ ਇਹ ਦੁਕਾਨ ਤੇ ਮੈਂ ਵੀ ਜਾ ਕੇ ਆਵਾਂ ਤਾਂ ਉਹ ਭੁੱਖ ਹੋਰ ਵਧਾ ਦਿੰਦੇ ਹਨ
ਹਾਂ ਹਾਂ ਪਰ ਕਈ ਲੋਕ ਜਿਹੜੇ ਹੁੰਦੇ ਨਾ ਲੋੜ ਤੋਂ ਵੱਧ ਫੁਸ ਫਾਸਟ ਫੂਡ ਖਾਣ ਲੱਗ ਪੈਂਦੇ ਨੇ
ਹਾਂ ਉਹ ਘਰ ਦਾ ਖਾਣਾ ਉਹਨਾਂ ਨੂੰ ਬੁਰਾ ਲੱਗਣ ਲੱਗ ਪੈਂਦਾ ਹੈ ਜਿਹੜੇ ਜ਼ਿਆਦਾ ਬਾਹਰ ਖਾਂਦੇ ਨੇ ਪਰ ਘਰ ਦਾ ਖਾਣਾ ਇੰਨਾ ਬੁਰੀ ਤਰ੍ਹਾਂ ਤਾਂ ਨਹੀਂ ਬੜਿਆ ਬਣਿਆ ਹੁੰਦਾ ਫਿਰ ਫਿਰ ਵੀ ਲੋਕ ਉਸ ਤੋਂ ਇਏਦਾਂ ਕਿਉਂ ਕਰਦੇ ਨੇ ਵੀ ਅਸੀਂ ਘਰ ਦਾ ਖਾਣਾ ਨਹੀਂੀ ਖਾਣਾ ਅਸੀਂ ਬਾਹਰ ਹੀ ਖਾਣਾ
ਹਮ ਕਈ ਲੋਕ ਲੋਕਾਂ ਕੋਲ ਸਮਾਂ ਘੱਟ ਹੁੰਦਾ ਨੌਕਰੀ ਪੜ੍ਹਾਈ ਕਰਦੇ ਆ ਉਹਨਾਂ ਨੂੰ ਜਲਦੀ ਰਹਿੰਦੀ ਆ ਤੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਸਾਨੂੰ ਜਲਦੀ ਤੋਂ ਜਲਦੀ ਤਿਆਰ ਹੋਇਆ ਸਮਾਨ ਮਿਲ ਜਾਏ ਖਾਨ ਵਾਸਤੇ ਇਸ ਕਰਕੇ ਲੋਕੀ ਨਾ ਜ਼ਿਆਦਾਤਰ ਬਾਹਰ ਦਾ ਫੂਡ ਖਾਂਦੇ ਆ
ਹਾਂ ਜਿਹੜਾ ਮੇਰਾ ਭਰਾ ਹੋਸਟਲ ਵਿੱਚ ਰਹਿੰਦਾ ਹੈ ਓਹਦੇ ਕੋਲ ਵੀ ਪੜ੍ਹਾਈ ਤੋਂ ਟੈਮ ਨੀ ਮਿਲਦਾ ਉਹ ਕੈਹਨਾ ਮੈਂ ਪੜ੍ਹਨੈ ਤਾਂ ਇਸ ਲਈ ਉਹ ਬਣਾਉਣ ਦੇ ਚੱਕਰਾਂ ਤੋਂ ਹਟ ਕੇ ਉਹ ਬਾਹਰੋਂ ਢਾਬੇ ਤੋਂ ਯਾਂ ਹੋਟਲ ਤੋਂ ਹੀ ਮੰਗਵਾ ਲੈਂਦਾ ਰੋਜ਼
ਹਮ ਮਜਬੂਰੀ ਹੋਵੇ ਤਾ ਠੀਕ ਆ ਪਰ ਜੇ ਖਾਣ ਘਰ ਦਾ ਖਾਣਾ ਖਾਣ ਨੂੰ ਮਿਲ ਮਿਲ ਜਾਂਦਾ ਵਾ ਪਰ ਤਾਂ ਵੀ ਅਹੀ ਬਾਹਰ ਦਾ ਫੂਡ ਫਾਸਟ ਫੂਡ ਜਾਣ ਕੇ ਖਾਈਏ ਤੇ ਆਪਨੀ ਸਿਹਤ ਨੂੰ ਤੇ ਇਹ ਵੀ ਤਾਂ ਮਾੜੀ ਗੱਲ ਹੀ ਨਾ
ਹਾਂ ਪਰ ਮੇਰੇ ਹਿਸਾਬ ਨਾਲ ਤਾ ਇਹ ਚੀਜ਼ਾਂ ਆਪਾਂ ਘਰੇ ਵੀ ਬਣਾ ਸਕਦੇ ਹ ਹਨ ਘਰੇ ਆਪਣੇ ਕੋਝ ਸਾਰਾ ਸਮਾਨ ਲਈਏ ਤਾਂ ਘਰੇ ਆਪਾਂ ਉਸਨੂੰ ਸਾਫ਼ ਸੁਥਰੇ ਤੇ ਵਧੀਆ ਤਰੀਕੇ ਨਾਲ ਬਣਾ ਸਕਦੇ ਹਨ ਤੂੰ ਕਦੇ ਬਣਾਇਆ ਘਰ ਵਿੱਚ ਪੀਜਾ ਜਾਂ ਬਰਗਰ
ਹਾਂ ਮੈਂ ਇੱਕ ਵਾਰ ਬਣਾਇਆ ਸੀ ਘਰ ਵਿੱਚ ਬਣਾਇਆ ਸੀ ਬਰਗਰ ਜਆਦਾ ਸਾਫ ਸੁਥਰਾ ਮਤਲਬ ਤੇ ਮੈਨੂੰ ਤੇ ਉਹ ਜਆਦਾ ਸਾਫ ਸੁਥਰਾ ਤੇ ਸਿਹਤਮੰਦ ਲੱਗਿਆ ਹਾਂ ਮੰਨ ਸਕਦੇ ਹਾਂ ਕਿ ਬਾਜ਼ਾਰ ਵਰਗਾ ਟੇਸਟ ਨਹੀਂ ਆਇਆ ਮਤਲਬ ਸਵਾਦ ਨਹੀਂ ਆਇਆ ਓਹਦੇ ਵਿੱਚ ਪਰ ਠੀਕ ਸੀਗਾ ਸਾਫ਼ ਸੁਥਰੀ ਜਗ੍ਹਾ ਤੇ ਤਾਂ ਬਣਿਆ ਸੀਗਾ
ਹਾਂ ਇਹ ਤਾਂ ਹੈ ਬਾਜ਼ਾਰ ਵਿੱਚ ਮੈਨੂੰ ਲੱਗਦਾ ਸਵਾਦ ਸਿਰਫ ਮਸਾਲਿਆਂ ਦਾ ਹੀ ਹੁੰਦਾ ਹੈ ਤੇ ਉਹ ਵੀ ਘਟੀਆ ਕੁਆਲਿਟੀ ਦੇ ਮਸਾਲੇ ਵਰਤ ਰਹੈਨ ਉਹ ਕਿਹੜਾ ਆਪਣੇ ਵਾਂਗੂ ਕੋਈ ਵਧੀਆ ਯਾਂ ਸਾਫ਼ ਸੁਥਰੀ ਥਾਂ ਯਾਂ ਵਧੀਆ ਬ੍ਰੈਂਡ ਦੇ ਮਸਾਲੇ ਲੈ ਕੇ ਆਂਦੇ ਹਨ ਉਹ ਜਿੱਥੋਂ ਉਹਨਾਂ ਨੇ ਸਾਸ ਤੇ ਮਿਲੇ ਨੋਰਮਲ ਜੇ ਮਸਾਲੇ ਉਹ ਲੈ ਆਉਂਦੇ ਨੇ ਤੇ ਉਹ ਪਾ ਲੈਂਦੇ ਨੇ ਤੇ ਉਹਨਾਂ ਨਾਲ ਹੀ ਹੋਰ ਵਧ ਵਧੇਰੇ ਲੋੜ ਤੋਂ ਜ਼ਿਆਦਾ ਵਾਧੂ ਮਸਾਲੇ ਪਾ ਕੇ ਉਹਨੂੰ ਸਵਾਦ ਬਣਾਂਦੇ ਹਨ ਤਾਂ ਹੀ ਤਾਂ ਉਹ ਵਧੀਆ ਲੱਗਦੈ ਘਰੇ ਆਪਾਂ ਨੂੰ ਉਹ ਸਵਾਦ ਨੀ ਲੱਗਦਾ ਘਰੇ ਤਾਂ ਸਿਰਫ ਆਪਾਂ ਮਿਰਚ ਮਸਾਲਾ ਪਾ ਕੇ ਖਾਂਨੇ ਹਾਂ
ਹਮ ਹਮ ਬਿਲਕੁਲ ਉਸ ਵਿੱਚ ਤਾਜ਼ੀਆਂ ਸਬਜ਼ੀਆਂ ਘੱਟ ਤੇਲ ਤੇ ਆਪਣੀ ਪਸੰਦ ਦੀਆਂ ਚੀਜ਼ਾਂ ਨੀ ਪਾਈਆਂ ਹੁੰਦੀਆਂ ਪਰ ਜਦੋਂ ਅਸੀਂ ਘਰ ਬਣਾਉਂਨੇ ਹਾਂ ਤੇ ਫੇਰ ਅਸੀਂ ਜਿਹੜੀਆਂ ਆਪਣੀ ਮਨਪਸੰਦ ਸਬਜ਼ੀਆਂ ਮਤਲਬ ਚੰਗੇ ਚੰਗੀ ਮਾਤਰਾ ਵਾਲਾ ਚੰਗੇ ਗੁਣਵੱਤਾ ਵਾਲਾ ਤੇਲ ਮਸਾਲੇ ਸਾਰੇ ਅਸੀਂ ਆਪਣੇ ਵਧੀਆ ਵੇਖ ਕੇ ਕਿ ਹਾਂ ਕਿਹੜਾ ਵਧੀਆ ਕਿਹੜਾ ਨੇ ਉਸ ਮੁਤਾਬਿਕ ਅਸੀਂ ਪਾ ਸਕਦੇ ਹਾਂ
ਹਾਂ ਯਾਰ ਮੈਂ ਤਾਂ ਹੁਣ ਕਾਫ਼ੀ ਟਾਈਮ ਤੋਂ ਆਦਤ ਹੀ ਬਣਾ ਲਈ ਕਿ ਮੈਂ ਬਾਹਰ ਨਹੀਂ ਖਾਂਦਾ ਮੈਨੂੰ ਮੈਂ ਇੱਕ ਔਨਲਾਈਨ ਨੈਟ ਤੋਂ ਵੀਡੀਓ ਦੇਖ ਲੈਂਦਾ ਉਹ ਦੇਖ ਕੇ ਮੈਂ ਬਣਾ ਲੈਂਦਾ ਤੇ ਮੇਰਾ ਹੱਥ ਘਰੇ ਹੀ ਬੜਾ ਵਧੀਆ ਸਾਫ਼ ਹੋ ਗਿਆ ਮੈਂ ਅੱਜ ਕੱਲ੍ਹ ਹਰ ਚੀਜ਼ ਬਣਾ ਲੈਂਨਾ ਪੀਜ਼ਾ ਬਰਗਰ ਮੈਂ ਸਭ ਕੁਛ ਆਪਣੇ ਨਾਲ ਘਰੇ ਹੀ ਬਣਾ ਲੈਨਾ ਤੇ ਮੈਂ ਆਪਣੇ ਨਾਲੇ ਘਰਦਿਆਂ ਨਾਲ ਵੀ ਖਵਾਉਣਾ ਤੇ ਮੇਰੇ ਘਰ ਦੇ ਵੀ ਬੜੇ ਕੁੱਸ਼ ਨੇ ਕਿ ਚਲੋ ਸਾਡਾ ਮੁੰਡਾ, ਘਰੇ ਕੁਛ ਬਣਾ ਲੈਂਦਾ ਅਤੇ, ਸ ਨਾਲ ਸਾਨੂੰ ਵੀ ਖਿਲਾਂਉਂਦਾ। ਤੇ ਨਾਲੇ ਇਸ ਨਾਲ, ਵਾਧੂ ਪੈਸੇ ਵੀ ਬਚ ਰਹੇ ਹਨ। ਤੇ ਜਿੰਨੇ ਪੈਸੇ ਨਾਲ ਆਪਾਂ ਬਾਹਰ ਖਾਂਨੇ ਹਾਂ, ਇੱਕ ਵਾਰ ਖਾਂਨੇ ਆ, ਤਾਂ ਘਰੇ ਆਪਾਂ ਉਹਨਾਂ ਪੈਸੇ ਘੱਟੋ-ਘੱਟ ਚਾਰ ਵਾਰ ਖਾ ਸਕਦੇ ਹਾਂ, ਤਾਂ, ਇਸ ਲਈ ਚਲੋ ਆਪਾਂ ਖਾਣਾ-ਪੀਣਾ ਤਾਂ ਨਹੀਂ ਬੰਦ ਕਰ ਸਕਦੇ, ਹੁਣ ਮੂੰਹ ਦਾ ਸਵਾਦ ਪੈ ਗਿਆ। ਤੇ ਮੇਰੇ ਘਰ ਦੇ ਵੀ ਇਹ ਗੱਲ ਨੂੰ ਸਪੋਰਟ ਕਰਦੇ ਨੇ ਕਿ ਚਲੋ ਕੋਈ ਗੱਲ ਨਹੀਂ ਸਾਡਾ ਮੁੰਡਾ ਸਾਡੇ ਘਰ ਬਣਾ ਕੇ ਖਾਂਦਾ ਅਤੇ ਨਾਲ ਸਾਨੂੰ ਵੀ ਖੁਵਾਉਂਦੈ
ਤੇ ਮੈਂ ਵੀਰ ਤੈਨੂੰ ਇ ਸਲਾਹ ਦਊਂਗਾ ਕਿ ਤੁੂੰ ਵੀ ਬਾਹਰਲਾ ਥੋੜ੍ਹਾ ਘਟਾ ਤੇ ਘਰ ਹੀ ਬਣਾ ਕੇ ਖਾਇਆ ਕਰ
ਹਾਂ ਹਾਂ ਜ਼ਰੂਰ ਮੈਂ ਵੀ ਇ ਏਦਾਂ ਹੀ ਕਰੂੰਗਾ ਹੁਨ ਤੋਂ ਅੱਗੇ ਤੋਂ ਮੈਂ ਵੀ ਘਰ ਬਣਾਉਣ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰੂੰਗਾ
ਹਾਂਜੀ ਤੇ ਇਹ ਆਪਾਂ ਵੀ ਇਹ ਚੀਜ਼ ਦਾ ਧਿਆਨ ਰੱਖਣਾ ਚਲੋ ਜੀ ਫੇਰ ਠੀਕ ਹੈ। ਸਤਿ ਸ਼੍ਰੀ ਅਕਾਲ
ਸ਼ਾਸ਼ੀ ਕਾਲ